ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਔਰ ਕਿਵੇਂ ਹੋ
ਬਸ ਹੋਰ ਸੁਣਾਓ ਘਰ ਪਰਿਵਾਰ ਸਾਰੇ ਕਿਵੇਂ
ਹਾਂਜੀ ਸਬ ਵਧੀਯਾ ਨੇ ਕੀੜੀਆਂ ਰੁਸ਼ੀਆਂ ਦੇਖੋ ਫੇਰ ਮੈਂ ਨਾ ਅੱਜ ਕੱਲ ਇੱਕ ਗੱਲ ਸੋਚਦਾ ਪਆ ਸੀ
ਹਾਂਜੀ
ਮੈਂ ਕਿਹਾ ਅੱਜ ਕੱਲ੍ਹ ਨਾ ਮਤਲਬਹ ਪਿੰਡਾਂ ਦੇ ਲਾ ਲਓ ਚਾਹੇ ਸਾਰਿਆਂ ਦੇ ਲਾ ਲਓ ਮਤਲਬ ਸਾਡੇ ਪਿੰਡਾਂ ਦੇ ਮਤਲਬ ਅੱਜ ਕੱਲ੍ਹ ਬਾਹਰ ਘੱਟ ਖੇਲਣ ਜਾਂਦੇ ਆ ਜਦੋਂ ਉਹਨਾਂ ਦੇ ਹੱਥਾਂ ਵਿੱਚ ਫੋਨ ਆ ਫੋਨ ਆਇਆ ਵ ਫੋਨਾਂ ਦੇ ਵਿੱਚ ਉਹਨਾਂ ਦੇ ਫੋਨ ਹੀ ਵੇਖੇ ਜਾਂਦੇ ਆਾਂ ਮਤਲਬ ਫੋਨਾਂ ਚ ਗੇਮ ਖੇਡਦੇ ਰਹੇ ਫੋਨਾਂ ਚ ਕੁਝ ਵੀ ਦੇਖਦੇ ਰਹੇ ਅਤੇ ਉਹ ਬਾਹਰ ਕੱਟ ਖੇਲਣ ਜਾਂਦੇ ਹਾਂ
ਬਿਲਕੁਲ, ਉਹ ਤਾਂ ਹੈ ਹੀ। ਅੱਜ-ਕੱਲ ਬੱਚਿਆਂ ਨੂੰ ਵੀਡੀਓ ਗੇਮ ਹੋ ਗਿਆ। ਫੋਨ ਹੋ ਗਏ। ਇਹ ਚ ਬੜਾ ਇੰਟਰਸਟ ਹੈਗਾ ਹੈ। ਲੈਪਟੋਪ ਹੋ ਗਿਆ, ਕੰਪਿਊਟਰ ਹੋ ਗਿਆ। ਉਹ ਗੇਮ ਖੇਲਣੀ ਪਸੰਦ ਹੈ। ਉਹੀ ਗੇਮ ਅਸਾ ਪਤਾ ਸੀ ਅਸੀਂ ਜਦੋਂ ਛੋਟੇ ਜ ਸਾਰੀ ਦਿਹਾੜੀ ਬਾਹਰ ਖੇਡ ਦੇ ਹੁੰਦੇ ਸੀਗੇ। ਸਾਡੇ ਨਾਲ ਘਰ ਨਾ ਗਲੀ ਸੀਗਾ ਤੇ ਫੈਸ਼ਨ ਚ ਰਹਿੰਦੀ ਸੀ ਕਿਉਂਕਿ ਨਾ ਗਲੀ ਸਾਰੀ ਬੰਦ ਸੀ ਉੱਤੋਂ।
ਉਹ ਸਾਰੀ ਦਿਹਾੜੀ ਠੰਡੀ ਰਹਿੰਦੀ ਸੀ ਗਲੀ। ਅਸੀਂ ਸਾਰੀ ਦਿਹਾੜੀ ਗਰਮੀ ਚ ਉੱਤੇ ਖੇਲਣਾ ਖੇਡਣੇ ਨੂੰ ਬੈਟਬਾਲ ਹੋ ਗਿਆ। ਬੈਡਮਿੰਟਨ ਹੋ ਗਿਆ ਔਰ ਉਹ ਲੁੱਕਾਂ ਮਿਚੀ ਹੋ ਗਿਆ। ਅਸੀਂ ਬੜਾ ਖੇਲਦੇ ਸੀਗੇ। ਸਾਰੀ ਦਿਹਾੜੀ ਅਸੀਂ ਖੇਲਨਾ ਰਾਤ ਵੇਲੇ ਵੀ ਸੀ ਖੇਲਨਾ। ਇੱਕ ਹੁੰਦਾ ਨਾ ਅੱਖਾਂ ਦੇ ਹੱਥ ਰੱਖਦੇ ਆ, ਪਿੱਛੋਂ ਮਾਰਦੇ ਕਿ ਦੱਸੋ ਕਿੰਨੇ ਮਾਰਿਆ, ਸਿਰ ਤੇ ਮਾਰਦੇੋ ਜਦੋਂ।
ਹਾਂਜੀ-ਹਾਂਜੀ
ਉਹ ਵੀ ਅਸੀਂ ਬੜਾ ਰਾਤੀ ਸਾਡੇ ਘਰ ਲਾਈਟ ਔਫ ਹੋਣੀ ਕਿਉਂਕਿ ਪਹਿਲਾ ਲੋਕਾਂ ਦੇ ਘਰ ਇਨਵਰਟਰ ਹੈ ਨਹੀਂ ਸੀ ਹੁਣ ਤੇ ਆਯੇ ਇਨਵਰਟਰ
ਹਾਂਜੀ ਪਹਿਲੇਾਂ ਤਾਂ ਬੜੇ ਘੱਟ ਲੱਗਦੇ ਸੀ
ਪਹਿਲਾਂ ਬੜੇ ਘੱਟ ਹੁੰਦੇ ਸੀਗੇ ਨਾ ਸਾਡੇ ਗਲੇ ਸਭ ਨੇ ਰਾਤੀ ਲਾਈਟ ਜਿਵੇਂ ਭੱਜਣੀ ਤੇ ਸਾਹਣੇ ਆਪਣੇ ਘਰ ਦੇ ਬਾਹਰ-ਬਾਹਰ ਸਭ ਨੇ ਬੈ ਜਾਣਾ ਮਾਂ-ਪਿਓ ਨੇ ਤੇ ਸਾਰੇ ਬੱਚਿਆਂ ਨੇ, ਕਦੇ ਕੁਛ ਖੇਡਣਾ, ਕਦੇ ਕੁੱਛ ਖੇਡਣਾ। ਜਦ ਤੱਕ ਲਾਈਟ ਨਹੀਂ ਹੈ, ਭਾਵੇਂ ਦੋ ਘੰਟੇ ਨਾ ਆਏ ਲਾਈਟ। ਲੋਕਾਂ ਨੂੰ ਨਿੰਦਰ ਵੀ ਨੀ ਆਂਦੀ, ਗਰਮੀ ਚ ਪੱਖੇ ਦੇ ਬਿਨਾਂ। ਉਹ ਦੋ-ਤਿੰਨ ਘੰਟੇ ਜਦ ਤੱਕ ਲਾਈਟ ਨੀਂ। ਲੋਕਾਂ ਨੇ, ਬੱਚਿਆਂ ਨੇ ਸਾਰਿਆਂ ਨੇ ਬਾਹਰ ਖੇਡਣੇ ਕਿਸੇ ਨੇ ਕੁੱਛ ਖੇਡਣਾ ਕਿਸੇ ਨੇ ਕੁੱਛ ਖੇਡਣਾ। ਹੁਣ ਅੱਜ-ਕਲ ਦੇਖੋ ਨਾ, ਇਨਵੈਟਰ ਆ ਗਿਐ, ਫੋਨ ਆ ਗਿਐ, ਲੈਪਟੋਪ, ਕੰਪਿਊਟਰ ਹੋ ਗਿਐ। ਅੱਜ-ਕੱਲ ਬੱਚੇ ਬਾਹਰ ਖੇਡ ਕੇ ਹੀ ਰਾਜੀ ਹੈਗੇ।
ਹਾਂਜੀ। ਇਹ ਤਾਂ ਹੈ, ਬਿਲਕੁਲ ਅਸੀਂ ਮਤਲਬ ਆਪਣੇ ਟਾਈਮ ਦੇ ਵਿੱਚ ਅਸੀਂ ਜਦੋਂ ਛੋਟੇ ਹੁੰਦੇ ਸੀਗੇ। ਉਸ ਟੈਮ ਬਾਹਰ ਖੇਡਦੇ ਸੀ, ਕ੍ਰਿਕਟ ਖੇਡਦੇ ਸੀ। ਸਾਰਾ-ਸਾਰਾ ਸਾਰੇ ਦਿਹਾੜੀ ਖੇਡਦੇ-ਖੇਡਦੇ ਸੀ ਸਾਨੂੰ ਸਾਡੇ ਮਤਲਬ ਸਾਡੇ ਮਾਪ ਮਤਲਬ ਮੰਮੀ ਮੇਰੀ ਮੰਮੀ ਹੁੰਦੀ, ਸੀਗੀ ਸਾਨੂੰ ਗਾਲ੍ਹਾ ਕੱਢਦੀ ਸੀ। ਕਿ ਤੁਸੀਂ ਤੁਨ ਬਾਹਰ ਖੇਡਦੇ ਹੋ। ਪਰ ਅੱਜ ਕੱਲ ਜੇ ਬੱਚਿਆਂ ਨੂੰ ਕਹੇ ਬਾਹਰ ਖੇਡੋ, ਤੇ ਉਹ ਬੱਚੇ ਜਾਂਦੇ ਹੀ ਨੀ ਬਾਹਰ ਖੇਡਣ ਨੂੰ। ਫੋਨ ਹੁਨ ਹਾਂਜੀ। ਤੇ ਬੱਚੇ ਕਹਿੰਦੇ ਸਾਨੂੰ ਤੇ ਫੋਨ ਦੇਦੋ, ਅਸੀਂ ਤਾਂ ਫੋਨ ਚ ਖੇਡ ਦਾਂਗੇ।
ਉਹੀ ਗੇਮ, ਉਹੀ ਗੇਮ ਅਗਰ ਖੇਡਣ। ਉਹੀ ਗੇਮ ਹੈ ਫੋਨ ਚ ਖੇਡਦੇ, ਉਹੀ ਗੇਮ ਹੈ ਬਾਹਰ ਜਾਨਾ ਕਿੰਨਾ ਮਜ਼ਾ ਆਏ। ਥੋੜ੍ਹੀ ਆਪਣੀ ਐਕਟੀਵਿਟੀ ਵੀ ਹੋਏ ਹਨਾ। ਥੋੜਾ ਕੁਛ ਸਿੱਖਣ ਨੂੰ ਮਿਲੇ ਬੱਚਿਆਂ ਨਾਲ।
ਹਾਂਜੀ। ਐਕਟੀਵਿਟੀ ਹੁੰਦੀ ਹੈ, ਸਰੀਰ ਦੀ, ਬੱਚਿਆਂ ਦੀ ਹੋਰ ਕੀ ਹੈ।
ਹਾਂਜੀ ਥੋੜਾ ਭੱਜਦੇ ਵਗੈਰਾ ਆ, ਖੂਨ ਅੱਛਾ ਨਾਲ ਮਤਲਬ ਦੌਰਾਨ ਕਰਦਾ ਆ। ਥੋੜ੍ਹੀ ਭੁੱਖ ਵੀ ਲੱਗਦੀ ਹੈ ਬੱਚਿਆਂ ਨੂੰ। ਪਰ ਅੱਜ ਕਲ ਬੱਚੇ ਖੇਲ ਕੇ ਰਾਜੀ ਕਿੱਥੇ ਆ, ਟੀਵੀ ਦਿਖਾ ਲਓ, ਲੈਟ ਲੈਪਟੋਪ ਦਿਖਾ ਲੋ, ਕੰਪਿਊਟਰ ਦਿਖਾ ਲੋ, ਫੋਨ ਦੇ ਦੋ ਜਾਂ ਵੀਡੀਓ ਗੇਮ ਦੇ ਦੋ ਲਾ ਕੇ।
ਹਾਂਜੀ।
ਇਹ ਜਿੱਦਾਂ ਬੱਚੇ ਵੇਖਦੇ ਰਹਿੰਦੇ ਆ।
ਹਾਂਜੀ। ਇਹਨਾਂ ਦਾ ਅਸਰ ਵੀ ਤਾਂ ਮਤਲਬ ਗ਼ਲਤ ਅਸਰ ਵੀ ਤਾਂ ਪੈਂਦਾ ਬੱਚਿਆਂ ਤੇ।
ਹਾਂਜੀ। ਅੱਖਾਂ ਖ਼ਰਾਬ ਹੁੰਦੀਆਂ ਨੇ, ਇਕ ਇਹਨਾਂ ਦੀ ਉਮਰ ਤੇ ਅਸਰ ਪੈਂਦਾ ਆ। ਕ ਹੁੰਦਾ ਕਿ ਜੋ ਚੀਜ਼ ਨਹੀਂ ਦੇਖਣੀ, ਹੋ ਉਹ ਪਹਿਲਾਂ ਦੇਖ ਲੈਂਦੇ ਆ ਵੀਡੀਓ ਵਗੈਰਾ ਆ ਜਾਂਦੀਆਂ ਨੇ।
ਹਾਂਜੀ।
ਮੈਂ ਵੇਖਿਆ ਹੋਇਆ, ਜਿਹੜੇ ਬੱਚੇ ਮਤਲਬ ਫੋਨਾਂ ਤੇ ਗੇਮਾਂ ਖੇਡਦੇ ਆ ਕਈ ਬੱਚੇ, ਉਹਨਾਂ ਦੇ ਚਸ਼ਮੇ ਵੀ ਲੱਗੇ ਆ ਸਾਡੇ ਪਿੰਡ ਬਹੁਤ। ਜੇ ਦੇਖਿਆ ਜਾਵੇ ਤਾਂ ਦਸ ਬੱਚਿਆਂ ਤੋਂ ਸੱਤ ਬੱਚਿਆਂ ਦੇ ਅੱਖਾਂ ਦੇ ਚਸ਼ਮੇ ਲੱਗੇ ਨੇ, ਸਾਡੇ ਪਿੰਡਾਂ ਦੇ।
ਮਾਪੇ ਦੀ ਗਲਤੀ ਆ ਨਾ, ਮਾਪੇ ਪਹਿਲਾ ਖੁਸ਼ੀਆਂ- ਖੁਸ਼ੀਆਂ ਨੂੰ ਫੋਨ ਦਿੰਦੇ ਆ ਬੈਠੇ ਨੂੰ ਤੰਗ ਕਰ ਰਿਹਾ ਫੋਨ ਲੈ ਲੈ, ਅਸੀਂ ਕੰਮ ਕਰ ਰਹੇ ਆਂ ਲੈ ਲੈ ਫੋਨ ਚ ਦੇਖ ਲੈ। ਉਹ ਅਸੀਂ- ਅਸੀਂ ਆਪਣੇ ਬੱਚਿਆਂ ਨੂੰ ਵਿਗਾੜਦੇ ਆਂ, ਪਹਿਲਾਂ ਸ਼ੁਰੂਆਤ ਚ। ਜਦੋਂ ਬੱਚਾ ਵਿਗੜਿਆ ਤੇ ਫੇਰ ਅਸੀਂ ਬੱਚੇ ਦੇ ਨਾਂ ਲਾਂਦੇ ਹਾਂ, ਕਿ ਬੱਚਾ ਫੋਨ ਦੇਖ ਰਿਹਾ, ਫੋਨ ਛੱਡ ਨੀ ਰਿਹਾ, ਗਲਤੀ ਸਾਡੀ ਐ। ਗ਼ਲਤੀ ਬੱਚੇ ਦੀ ਨੀ ਐ, ਹੁਣ ਸਾਡੇ ਬਿਲਕੁਲ ਨਾਲ ਇੱਕ ਗੁਆਂਢ ਹੈਗਾ ਨਾ ਜਿਹੜੇ ਨਾਲ ਗੁਆਂਢੀ ਹੈਗੇ ਆ, ਉਹਨਾਂ ਦਾ ਨਾ ਇੱਕ- ਇੱਕ ਬੱਚਾ ਆ। ਇੱਕੋ ਹੀ ਮੁੰਡਾ ਐ ਉਹਨਾਂ ਦਾ, ਤੇ ਬਿਲਕੁਲ ਮੈਨੂੰ ਨਾਲ ਰਹਿੰਦੇ ਆ, ਤੇ ਉਹ ਨਾ ਮਤਲਬ ਬਹੁਤ ਉਹਨਾਂ ਨੇ ਬਿਗਾੜ ਦਿੱਤਾ, ਉਹ ਨਾ ਉਹਨੂੰ ਚੌਵੀ ਘੰਟੇ ਫੋਨ ਦਿੰਦੇ ਐ। ਉਹ ਦਸ ਸਾਲ ਦਾ ਬੱਚਾ ਸਾਰਾ ਹੈਗਾ ਆ। ਦਸ, ਗਿਆਰਾਂ ਸਾਲ ਦਾ ਬੱਚਾ ਆ, ਮੇਰਾ ਖਿਆ ਫਿਫਥ ਕਲਾਸ ਚ ਸ਼ਾਇਦ? ਚੌਵੀ ਘੰਟਿਆਂ ਨੂੰ ਫੋਨ ਦੇ ਦੇ ਕੇ ਨਾ ਬਿਗਾੜ ਛੱਡਿਆ। ਉਹ ਫੋਨ ਤੇ ਜੋ ਦੇਖਦਾ ਨਾ, ਉਹੀ ਬੋਲਦਾ ਹੈ। ਉਹ ਆਪਣੇ ਮਾਂਪਿਓ ਨੂੰ ਤੂੰ ਤੂੰ ਕਰਕੇ ਬੋਲਦਾ ਹੈਗਾ ਆ।
ਹਾਂਜੀ।
ਉਹ ਆਪਣੇ ਕੋਈ ਵੀ ਮਤਲਬ ਉਹਦੇ ਘਰ ਮਹਿਮਾਨ ਆਏਗਾ ਤੇ ਆਪਣੀ ਮਾਂ ਨੂੰ ਕਹਿਗਾ ਤੂੰ ਦੇ ਪਾਣੀ, ਤੂੰ ਕਰ ਐਸਾ, ਤੂੰ ਕਰ ਦ ਦੱਸ ਦਾ ਕਮ ਸੇ ਕਮ ਤੁਸੀਂ ਕਰਕੇ ਬੋਲੋ, ਜਾਂ ਆਪ ਕਰਕੇ ਬੋਲੋ। ਪਰ ਨਹੀਂ, ਉਹ ਤੂੰ ਕਰਕੇ ਹੀ ਬੋਲਦਾ ਆ।
ਹਾਂਜੀ ਇਹ ਤਾ ਹੈ, ਅੱਜ -ਕੱਲ ਅੱਜ -ਕੱਲ ਮਾਪੇ, ਅੱਜ -ਕੱਲ ਮਾਪੇ ਵੀ ਬੱਚਿਆਂ ਨੂੰ ਕੁਝ ਨੀ ਕਹਿੰਦੇ ਆ।
ਸਿੱਖ ਰਿਹਾ ਉਹੀ ਹੈ ਨਾ ਚੌਵੀ ਘੰਟੇ ਫੋਨ, ਸਕੂਲੋਂ ਆਉਂਦਾ ਫੋਨ ਲੈ ਕੇੈ ਬਹਿ ਜਾਂਦਾ ਐ, ਤਿੰਨ- ਤਿੰਨ ਚਾਰ -ਚਾਰ ਘੰਟੇ। ਉਹ ਕੀ ਦੇਖਦੇ ਤੁਹਾਨੂੰ ਕੀ ਪਤਾ ਕੀ ਦੇਖ ਰਿਹਾ, ਉਹ ਜਦ ਦੇਖਦਾ ਆ ਤੂੰ- ਤੂੰ ਕਰਕੇ ਬੋਲਦਾ ਆ।
ਹਾਂਜੀ,
ਫੋਨ ਦਿੰਦੇ ਮੈਂ ਕਿਹਾ, ਮੈਂ ਕਿਹਾ ਤੁਸੀਂ ਸਾਬੇ ਨੂੰ ਫੋਨ ਦਿੰਦੇ ਓ, ਦੇਖੋ ਫੋਨ ਲੋ ਚੰਗੀ ਗੱਲ ਥੋੜ੍ਹੀ ਐ। ਨਹੀਂ -ਨਹੀਂ ਸਾਡਾ ਇੱਕੋ ਇੱਕ ਮੁੰਡਾ ਆ, ਅਸੀਂ ਕੀ ਕਰਨਾ ਫੋਨ ਦਾ ਲੈਣ ਦੋ, ਮੈਂ ਪਰ ਬੋਲ ਕਿਵੇਂ ਦੇ ਆ। ਤੁਹਾਨੂੰ ਲਿਆ ਤੂੰ- ਤੂੰ ਕਰ, ਤਮੀਜ਼ ਤਾਂ ਸਿਖਾਓ ਥੋੜ੍ਹੀ ਜਹੀ। ਦੱਸ ਤੂੰ ਬੋਲ ਰਿਹਾ, ਅੱਗੇ ਤੈਂ ਤੂੰ ਵੱਡਾ ਵੀ ਹੋਣਾ ਇਹਨੇ, ਫੇਰ ਕੀ ਕਰੇਗਾ।
ਤੇ ਅੱਜ -ਕੱਲ੍ਹ ਮਾਪਿਆਂ ਨੂੰ ਵੀ ਚਾਹੀਦਾ ਨਾ, ਮਤਲਬ ਬੱਚਿਆਂ ਨੂੰ ਫੋਨ ਦਿਓ ਬਟ ਉਹੀ ਹੈ ਟਾਈਮ ਦੇ ਅਕੋਰਡਿੰਗ ਦਿਓ ਨਾ, ਮਤਲਬ ਉਹ ਹੋ ਗਿਆ ਦਸ ਪੰਦਰਾਂ ਮਿੰਟ ਹੋ ਗਏ ਨੇ, ਉਹ ਉਸ ਤੋਂ ਬਾਅਦ ਬੱਚੇ ਨੂੰ ਬੋਲੋ, ਬੱਚੇ ਨਾਲ ਐਕਟੀਵਿਟੀ ਕਰੋ ਕੁਝ, ਬੱ ਬੱਚੇ ਨਾਲ ਖੇਡੋ, ਬੱਚਿਆਂ ਨੂੰ ਮਤਲਬ ਫੋਨ ਦੀ ਥਾਂ ਮਤਲਬ ਫੋਨ ਦੀ ਥਾਂ ਖੇਡਣਾ ਚਾਹੀਦਾ, ਬੱਚੇ ਨਾਲ।
ਹਾਂਜੀ, ਹੁਣ ਸਾਡੀ ਮੇਰੀ ਕੁੜੀ ਆ ਹੁਣ ਉਹ ਫੋਨ ਦੇਖਦੀ ਆ, ਪਰ ਮੈਂ ਉਹਨੂੰ ਇੱਕੋ ਟਾਈਮ ਦਿੰਦੀ ਆਂ, ਮੈਂ ਚਲ ਦਸ ਮਿੰਟ ਦੇਖ ਲੈ ਬਸ, ਉਹ ਦਸ ਮਿੰਟ ਦੇਖਦੇ ਨਾ ਮੈਨੂੰ ਕਹਿੰਦੇ ਦੇਖ ਸੂਈ ਚਾਰ ਤੇ ਐ, ਪੰਜ ਤੇ ਆਏਗੀ ਮੈਂ ਲੈ ਲਾਂਗੀ। ਫੇਰ ਆਪਣੇ ਆਪ ਨੂੰ ਦੇਖਦੀਏ ਪੰਜ ਤੇ ਆ ਗਿਆ, ਆਪਣੇ ਆਪ ਕਹਿੰਦੀ ਮੰਮਾ ਲੈ ਲੋ ਫੋਨ। ਜ਼ਾਦਾ ਫੋਨ ਦੇਖਦੀ ਹੀ ਨਹੀਂ ਐ।
ਬਹੁਤ ਵਧੀਆ ਗੱਲ ਐ ਇਹ ਤਾਂ, ਬੱਚੇ ਨੂੰ ਤਾਂ ਖੇਡਣ- ਖੇਡਣ ਲਾਣਾ ਚਾਹੀਦਾ ਵਾ।
ਉਹ ਪਲਾ ਖੇਡਦੀ ਰਹਿੰਦੀ ਐ, ਗੁੱਡੀਆਂ, ਗੁੱਡੇ ਖਿਡੋਣੇ ਤੇ ਨਾ ਉਹਨੂੰ ਭਰਿਆ ਤਾਂ ਨਾ ਉਹਨਾਂ ਲਈ ਖੇਡਦੀ ਰਹਿੰਦੀ ਐ। ਕਦੀ ਕਿਚਨ ਸੈੱਟ ਨਾਲ ਖੇਲ ਲਏ, ਕਦੀ ਗੁੜੀਆਂ ਨਾਲ ਖੇਡ ਲਏ, ਕਦੀ ਕੁਛ ਕਰ ਲਏ, ਕਦੀ ਨੋਟਬੁੱਕ ਨਾਲ ਕਾਪੀ ਕਿਤਾਬਾਂ ਲੈ ਕੇ ਬਹਿ ਜੇਗੀ।
ਉਹੀ ਹੈ ਨਾ ਮਤਲਬ, ਜੇ ਬੱਚੇ ਫੋਨ ਦੇ ਵਿੱਚ ਖੇਡਾਂਗੇ ਤਾਂ ਉਹਨਾਂ ਨੂੰ ਮਤਲਬ ਕੁੱਝ ਸਿੱਖਣ ਨੂੰ ਮਿਲੇਗਾ, ਜੇ ਮਤਲਬ ਉਹਦੇ ਨਾਲ ਬੱ ਜਿਹਨਾਂ ਨੂੰ ਕੁਝ ਐਕਟੀਵਿਟੀ ਕਰਾਂਗੇ, ਮਤਲਬ ਉਹਨਾਂ ਨੂੰ ਖੇਡਣ ਨੂੰ, ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਵਾ।
ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਉਹ ਫੋਨ ਫੋਨ ਵੀ ਬਹੁਤ ਘੱਟ ਯੂਜ਼, ਟੀ ਵੀ ਵੀ ਬਹੁਤ ਘੱਟ ਦੇਖਦੀ ਐ। ਆਪਣੇ ਚ ਮਸਤ ਰਹਿੰਦੀ ਆ ਉਹ ਮਤਲਬ ਇਹੋ ਜਿਹੀ ਨਹੀਂੀ ਹੈ ਜਿੱਦੀ ਕਹਿ ਲਓ ਸਿੱਧ ਵੀ ਨੀ ਹੈ ਆਪਣੇ ਚ ਬਿਲਕੁਲ ਮਸਤ ਐ ਜੋ ਕਹਿ ਲੋਓਗੇ ਨਾ ਮੰਨ ਜਾੇਗੀ। ਜਿੱਦ ਬਿਲਕੁਲ ਨੀ ਕਰਦੀ ਐ ਓ
ਇਹ ਤਾਂ ਸ ਬਹੁਤ ਸਹੀ ਗੱਲ ਐ
ਤਕਰੀਬਨ ਸਾਢੇ ਤਿੰਨ ਸਾਲ ਦੀ ਹੈ। ਪਾਠ ਵੀ ਯਾਦ ਐ ਕੰਠ ਹੈਗਾ ਪਹਿਲੀ ਪੌੜੀ ਦਾ ਤੇ ਫਤਿਹ ਫੂਤੇ ਸਾਰੀ ਬੁਲਾ ਲੈਂਦੀ ਹੈਗੀ ਐ ਮਤਲਬ ਖੇਡਦੀ ਏ ਤੇ ਗੁਰੂ ਵੱਲ ਨੂੰ ਲੱਗੀ ਐ ਗੁਰੂ ਵੱਲ ਨੂੰ ਮਤਲਬ ਪਹਿਲੀ ਪੌੜੀ ਦਾ ਪਾਠ ਪੂਰਾ ਕੰਠ ਯਾਦ ਹੋ ਗਿਆ ਇਹਨੂੰ ਹੁਣ ਜੈਕਾਰੇ ਵਗੈਰਾ ਹੀ ਬੁਲਾ ਲੈਂਦੀ ਹੈ, ਫਤਿਹ ਵਗੈਰਾ ਹੀ ਬੁਲਾ ਲੈਂਦੀ ਹੈ
ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਐ ਨਹੀਂ ਤਾਂ ਅੱਜ ਕੱਲ ਦੇ ਮਾਪੇ ਬੱਚਿਆਂ ਨੂੰ ਇਹ ਕਿਵੇ ਦਾ ਸਿਖਾਂਦੇ ਈ ਨਹੀਂ
ਨਹੀਂ ਨਹੀਂ ਸਾਡੀ ਸਾਰੀ ਮਤਲਬ ਬੋਲਦੀ ਹੈਗੀ ਹੈ, ਐਕਟੀਵਿਟੀ ਕਰਦੀ ਵੀ ਹੈਗੀ ਹੈ। ਆਪਣਾ ਸ਼ਾਮੀ ਜਾਂਦੀ ਐ ਮੱਥਾ ਟੇਕਦੀ ਐ, ਆਪਣੇ ਬਾਬਾ ਜੀ ਰੱਖੇ ਦੇ ਨਾ, ਬਾਬਾ ਸਰੂਪ ਵਗੈਰਾ ਰੱਖੇ ਦੇ ਆ। ਮੱਥਾ ਟੇਕ ਕੇ ਆਪਣੇ ਆਪ ਪਾਠ ਕਰਕੇ ਭਾਵੇਂ ਇੱਕ ਵਾਰੀ ਪਾਠ ਕਰਕੇ ਆਏ, ਪਹਿਲੀ ਪੌੜੀ ਦਾ ਪਾਠ ਕਰਕੇ ਆਂਦੀ ਐ।
ਚਲੋ ਇਹ ਤਾਂ ਬਹੁਤ ਵਧੀਆ ਗੱਲ ਐ, ਨਹੀਂ ਤਾਂ ਆਪੇ ਅੱਜ- ਕੱਲ੍ਹ ਸੋਚ ਅੱਜ ਬਹੁਤ ਟਾਈਮ ਪੜਿਆ ਪਇਆ, ਸਿੱਖ ਲੇਗਾ ਬੱਚਾ ਅੱਜ- ਕੱਲ੍ਹ ਲੋਕੀ ਸੋਚਦੇ ਆ ਕਿ ਚਲੋ ਬੱਚੇ ਨੂੰ ਆਹੀ ਚੀਜ਼ਾਂ ਨਾ ਸਿਖਾਵੇ, ਤਾਂ ਵਧੀਆ ਵਾ। ਮਤਲਬ ਇ ਇਤਿਹਾਸ ਆਪਣੇ ਇਤਿਹਾਸ ਬਾਰੇ ਨਹੀਂ ਦੱਸਦੇ ਵੇ
ਤੇ ਮੇਰੀ ਬੇਟੀ ਨੂੰ ਪਤਾ ਏ ਸਾਡੇ ਕਿਹੜੇ ਬਾਬਾ ਜੀ ਐ ਮੈਂ ਨਾ ਬਾਬਾ ਦੀਪ ਸਿੰਘ ਜੀ ਮੈਂ ਬਹੁਤ ਮੰਨਦੀ ਹਾਂ ਤੇ ਉਹ ਵੀ ਬੜਾ ਮਤਲਬ ਉਹਨਾਂ ਨੇ ਅੱਗੇ ਜਾ ਕੇ ਮੱਥਾ ਟੇਕਦੇ ਬਾਬਾ ਦੀਪ ਸਿੰਘ ਜ ਮਤਲਬ ਮੰਨਦੇ ਸਾਰੇ ਗੁਰੂਆਂ ਨੂੰ ਆ ਪਰ ਕਹਿੰਦੇ ਨਾ ਜੇ ਇੱਕ ਜਿਸ ਨਾਲ ਪਿਆਰ ਹੁੰਦਾ ਆ ਉਹ ਗੱਲ ਵੱਖਰੀ ਹੁੰਦੀ ਹੈ ਤੇ ਮੈਨੂੰ ਬਾਬਾ ਦੀਪ ਸਿੰਘ ਜ਼ਿਆਦਾ ਮਤਲਬ ਮ ਮੰਨਦੀ ਊਨਾ ਨੂੰ ਤੇ ਮੇਰੀ ਬੇਟੀ ਓ ਨੂੰ ਜਿਆਦਾ ਮੰਨਦੀ ਆ ਜਾ ਕੇ ਮੱਥਾ ਟੇਕ ਆਉਂਦੀ ਹੈ ਪਹਿਲੀ ਪੌੜੀ ਦਾ ਪਾਠ ਕਰਕੇ ਆਉਂਦੀ ਹੈ ਫੇਿਰ ਜਾਂਦੀ ਹੈ ਨਹਾਣ ਧੋਣ ਤੋਂ ਬਾਅਦ ਫਰ ਸ਼ਾਮੀ ਜਾਂਦੀ ਐ ਮਤਲਬ ਐ ਏ ਕਿ ਆਪਣਾ ਦੋ ਟਾਈਮ ਦੇ ਕੇ ਆਂਦੀ ਹੈ। ਪਾਠ ਕਰਕੇ ਆਉਂਦੀ ਏ ਦੋ ਟਾਈਮ।
ਹਾਂਜੀ ਵਧੀਆ ਗੱਲ ਹੈ ਇਹ ਤਾਂ ਮਤਲਬ ਲੋਕਾਂ ਨੂੰ ਵੀ ਇਹ ਆਹੀ ਸੋਚ ਹੋਣੀ ਚਾਹੀਦੀ ਹੈ ਵੀ ਲੋਕਾਂ ਦੀ ਵੀ ਕਿ ਮਤਲਬ ਆਪਣੇ ਬੱਚਿਆਂ ਨੂੰ ਬ ਨੂੰ ਬੈਲ ਦੀ ਥਾਂ ਮਤਲਬ ਬਹੁਤ ਕੁਸ਼ ਸਿਖਾਇਆ ਜਾ ਸਕਦਾ ਵਾ।
ਹਾਂਜੀ ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਐ ਬੱਚਿਆਂ ਨੂੰ ਫੋਨ ਘੱਟ ਦੇਣ ਐਕਟੀਵਿਟੀ ਖਿਡਾਨ ਘਰ ਲੀਡੋ ਹੈ, ਸਨੈਕ ਆਲਾ ਗੇਮ ਐ। ਏ ਵਾ ਜਿਵੇ ਦਿਮਾਗ ਚ ਹੁੰਦਾ ਆ ਚੇਸ ਲੈ ਲੋ ਓਨੂੰ ਬੁੱਕਸ ਦਓ ਪੜਨ ਵਾਸਤੇ ਕਾਪੀਆ ਦਓ ਉਹਨੂੰ ਕੁਛ ਨਾ ਕੁਛ ਤੇ ਕਰੇਗੀ। ਤੁਸੀਂ ਮੰਨੋਗੇ ਮੇਰੀ ਬੇਟੀ ਜ਼ਰ ਅਹ ਦੋ ਸਾਲ ਦੀ ਹੋਈ ਨਾ ਤੇ ਮੈਂ ਇਹਨੂੰ ਕਾਪੀ ਪੈਂਸਲ ਦੇਣੀ ਸ਼ੁਰੂ ਕਰਤੀ ਸੀ ਤੇ ਇਹਨੂੰ ਪੈਨਸਿਲ ਫੜਨੀ ਸਿਖਾਈ ਨੀ ਆ ਮੈਂ ਇਹਨੂੰ ਆਪਣੇ ਆਪ ਪੈਨਸਿਲ ਫੜਨੀ ਆ ਗੀ ਐ।
ਹਾਂ ਇਹ ਤਾਂ ਬਹੁਤ ਵਧੀਆ ਗੱਲ ਹੈ ਮਤਲਬ ਕਿ ਬੱਚੇ ਨੂੰ ਆਪੇ ਫੜਨੇ ਵਧੀਆ ਗੱਲ ਹੈ
ਜੀ ਬਿਲਕੁਲ ਬਿਲਕੁਲ ਮੈਂ ਦੋ ਸਾਲ ਦੀ ਹੁੰਦਿਆਂ ਨਾ ਮੈ ਇਹਦੇ ਅੱਗੇ ਕਾਪੀ ਪੈਨਸਲ ਰ ਮ ਚਲ ਬੇਟੇ ਆਪਣੇ ਆਪ ਕੁਛ ਨਾ ਕੁਛ ਤਾਂ ਕਰਦੀ ਸੀ ਉਹਨੂੰ ਆਪਣੀ ਆਪ ਪੈਨਸਲ ਫੜਨੀ ਆ ਗਈ ਏ ਹੁਣ ਸਕੂਲੇ ਟੀਚਰ ਨੇ ਵੀ ਨੀ ਸਿਖਾਈ ਪੈਸਲ ਫੜਨੀ
ਐ
ਹਾਂਜੀ ਉਹਦੇ ਘਰ ਹੀ ਬੈਠੇ ਬੈਠੇ ਪੈਨਸਲ ਫੜਨੀ ਸਿੱਖ ਲਈ ਏ
ਫੇਿਰ ਵੀ ਮਤਲਬ ਥੋੜਾ ਬੱਚੇ ਨਾਲ ਐਕਟੀਵਿਟੀ ਕਰਨੀ ਚਾਹੀਦੀ ਐ ਵਾ।
ਬਿਲਕੁਲ ਜੀ ਬਿਲਕੁਲ ਕਰਨੀ ਚਾਹੀਦੀ ਹੈ ਐਕਟੀਵਿਟੀ ਕਰੋਗੇ ਤਾਂ ਠੀਕ ਰਹੇਗਾ ਬੱਚਾ ਹੁਣ ਦੇਖੋ ਨਾ ਮੈਡਮਆ ਕਹਿੰਦੀਆ ਤੁਹਾਡੇ ਬੱਚੇ ਨੂੰ ਪੈਨਸਲ ਫੜਨੀ ਨੀ ਆਉਂਦੀ ਐ ਜਾਚ ਸਖਾਓ ਇਹ ਕਰੋ ਉਹ ਕਰੋ ਸਾਡੇ ਨੂੰ ਆਪਣੇ ਆਪ ਆ ਗਈ ਹੈ ਉਹੀ ਆਪਣੀ ਪੈਨਸਿਲ ਫੜਦੀ ਸੀ ਆਪਣੀ ਕਾਪੀ ਤੇ ਲੀਕਾ ਪੋਤੀ ਕਰਦੀ ਸੀ ਉਹ ਮਰਦੀ ਮੈਨੂੰ ਮੈੂੰ ਸੱਸ ਕਹਿੰ ਸੀ ਕਿ ਨਾ ਦੇ ਆਖੀ ਚ ਮਾਰ ਲੱਗੇ ਮੈਂ ਕੁੱ ਨੀਉਂਦਾ ਉਹਨੂੰ ਪਤਾ ਮੈਂ ਕੀ ਕਰ ਰਹੀ ਹਾਂ ਮੈਂ ਬੈਠੀ ਹ ਨਾ ਮੈਂਨੂੰ ਜੋ ਕਰਦੀ ਉਹਨੂੰ ਕਰਨ ਦੋ
ਹਾਂਜੀ ਹਾਂਜੀ
ਹੁਣ ਆਪਣੇ ਆਪ ਪੈਨਸਿਲ ਫੜਨ ਦੀ ਜਾਚ ਸਿੱਖ ਲਈਏ ਨੇ ੁਣ ਸਕੂਲ ਜਾਂਦੀ ਆ ਆਪਣਾ ਪੈਸਲ ਆਪੇ ਕੰਮ ਕਰਦੀ ਮੈੈਂ ਕਹਿੰਦੀ ਹਾਂ ਸਭ ਨੂੰ ਮੈਂ ਕਰਾਂਦੀ ਹ ਆ ਹੱਥ ਫੜਕੇ ਹੱਥ ਫੜ ਕੇ ਨੀ ਕਰਦੀ ਆਪੇ ਕਰਦੀ ਹੈ ਇਡੋਟਸ ਲਗਾ ਵ ਬਿੰਦੀਆਂ ਲਗਾ ਦ ਤੇ ਆਪੇ ਕਰ ਲੈਂਦੀ ਆ
ਬਿਲਕੁਲ ਜੀ ਬਿਲਕੁਲ ਚਲੋ ਵਧੀਆ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ